ਓ
ਸ਼ਸ਼ੀ ਕਾਲ ਜੀ।
ਸ਼ਸ਼ੀ ਕਾਲ ਜੀ ਕੀ ਹਾਲ-ਚਾਲ।
ਕਿਵੇਂ ਓ, ਬਸ ਵਧੀਆ-ਵਧੀਆ ਆਪ ਸੁਣਾਓ?
ਬਾਸ ਮੈਂ ਵੀ ਵਧੀਆ, ਮੈਂ ਕਿਆ ਬੜਾ ਚਿਰ ਹੋ ਗਿਆ ਤੁਆਡੇ ਨਾਲ ਗੱਲ ਈ ਨੀ ਓਈ।
ਹਾਂਜੀ, ਬਸ ਵਧੀਆ ਹੋਰ ਕੀ ਕਰ ਰੇ ਸੀ। ਘਰ ਪਰਵਾਰ ਸਾਰੇ ਵਧੀਆ।
ਸਭ ਵਧੀਆ ਨੇ ਘਰ ਪਰਵਾਰ 'ਚ। ਬਸ ਸ਼ਾਮ ਦੀ ਚਾਅ ਬਣਦੀ ਪਈ ਏ, ਤੁਸੀਂ ਸੁਣਾਓ ਤੁਸੀਂ ਕੀ ਕਰਦੇ ਸੀ।
ਵੀ ਨਾਲ ਕੀ ਬਣਾਇਆ ਮੌਸਮ ਏਹੋ ਜਿਆ।
ਮੌਸਮ ਚੰਗਾ ਹੁੰਦਾ ਚੰਗਾ ਹੈਗਾ ਐ ਅੱਜ, ਮਲਬ ਬੜੀ ਮੈਨੂੰ ਬੜਾ ਸੁਹਾਨਣਾ। ਤੇ ਮੌਸਮ ਨਾ ਬੜਾ ਈ ਅੱਛਾ ਲੱਗਦਾ ਏਸ ਮੌਸਮ ਦੇ ਵਿੱਚ।
ਚੰਗਾ ਹੈਗਾ ਐ ਪਰ, ਹਵਾ ਯਾਰ ਬਾਰ ਸਾਈਡ ਹੈਗੀ ਐ ਹੁਣ ਕਮਰੇ 'ਚ ਹਵਾ ਆਂਦੀ ਦੀ ਨੀ ਐ। ਗੁੰਮਾ ਹੋਇਆ ਦਿਆ ਇੱਕ ਬਾਰੀ ਖੁੱਲੀ ਮਾੜੀ ਜੀ ਦੇਖੋ ਹੁਣ ਹਵਾ ਆਂਦੀ ਏ ਕੇ ਨਈ।
ਅੱਛਾ, ਨਈ ਮੈਂ ਤਾਂ ਆਪਣਾ ਦਰਵਾਜ਼ਾ। ਮੇਨ ਜੇੜਾ ਹੈਗਾ ਡਰਾਇੰਗ ਰੂਮ ਤੋਂ ਨਿਕਲਦਾ ਪਿਆ ਨਾ ਓ ਖੋਲਿਆ ਹੋਇਆ ਏਸ ਤੋਂ ਕੀ ਬੜੀ ਸੁਹਾਨਾ ਮੌਸਮ ਐਦਾ ਈੰ। ਏਦਾਂ ਈ ਬੜਾ ਚੰਗਾ ਲੱਗਦਾ ਐ ਬਾਰ, ਦੇਖਣ 'ਚ ਵੀ ਬੜਾ ਸੋਣਾ ਲੱਗਦਾ ਐ ਮੌਸਮ ਨਾ।
ਬੜਾ ਮਜ਼ਾ ਆਂਦਾ ਐਹੋ ਜੇ ਮੋਸ ਤੇ ਮੋਤੇ ਇਨਸਾਨ ਲੋਂਗ ਡਰਾਈਵ ਤੇ ਜਾਏ ਨਾ ਕਿਧਰੇ ਘੁੰਮਣ, ਫਰੈਂਡ ਸਰਕਲ ਨਾਲ। ਤੇ ਬਹੁਤ ਮਜ਼ਾ ਆਂਦਾ ਆ।
ਹਾਂਜੀ- ਹਾਂਜੀ ਐ ਤਾਂ ਹੈ।
ਘਰ ਬੈਠੇ ਆਂ ਕੱਲਿਆਂ ਕੀ ਮਜ਼ਾ ਆਣਾ ਆ, ਹੋਰ ਤੁਸੀਂ ਸੁਣਾਓ, ਅੱਜ- ਕੱਲ ਕਿਧਰੇ ਗਏ ਨੀ ਪੇ ਪੇਕੇ ਨੀ ਗੇ।
ਨਾ ਪੇਕੇ ਹੁਣ ਰੱਖੜੀ ਤੇ ਈ ਜਾਵਾਂਗੇ। ਐਸ ਵਾਰ ਤੇ ਮੌਸਮ ਬੜਾ ਖ਼ਰਾਬ ਸੀ, ਬੋਤ ਈ ਗਰਮੀ ਸੀ ਤੇ ਮਨ ਈ ਨੀ ਕੀਤਾ ਕਿਧਰੇ ਜਾਣ ਦਾ। ਹੁਣ ਦੇਖੋ ਰੱਖੜੀ ਤੇ ਭਰਾ ਆਂਦਾ ਐ ਜਾਂ ਅਸੀਂ ਜਾਵਾਂਗੇ। ਹੈਲੋ।
ਹਾਂਜੀ ਰੱਖੜੀ ਵੀ ਬਸ ਤਈ ਖਲੋਤੀ ਐ, ਤੀ ਦੀ ਰੱਖੜੀ ਏ ਏਸ ਵਾਰੀ, ਅੱਜ ਲੇਟ ਹੋ ਗੀ ਏ ਰੱਖੜੀ ਇਸ ਵਾਰੀ।
ਹਾਂ ਏਸ ਵਾਰੀ ਲੇਟ ਆਂਦੀ ਪਈ ਰੱਖੜੀ ਤੇਈ ਅਗਸਤ।
ਹਾਂਜੀ।
ਤੇਈ ਅਗਸਤ ਦੀ ਹੈਗੀ ਏ ਨਾ।
ਉਨੀ ਮਤਲਬ ਕੀ ਪੰਦਰਾਂ ਦੀ ਰੱਖੜੀ ਹੋਏਗੀ, ਪਰ ਰੱਖੜੀ ਤੀ ਤਰੀਕ ਦੀ ਐ।
ਹਾਂ ਬੋਤ ਲੇਟ ਏ ਏਸ ਵਰੀ ਨਈ ਤੇ ਫੇਰ ਸਟਾਟਿੰਗ 'ਚ ਈ ਹੁੰਦੀ ਏ ਅਗਸਤ ਦੀ ਨਾ।
ਹਾਂਜੀ।
ਤੇਰਾਂ- ਤੇਰਾਂ ਜਾਂ ਪੰਦਰਾਂ ਤਰੀਕ ਦੇ ਬਾਦ ਤੋਂ ਪੈਲਾਂ ਈ ਆ ਜਾਂਦੀ ਏ। ਇਸ ਵਾਰੀ ਬਿਲਕੁਲ ਐਂਡ ਤੇ ਹੈਗੀ ਏ। ਹੋਰ
ਇਸ ਵਰੀ ਬੜੀ ਲੇਟ ਆਈ ਏ, ਲੱਗਸਤ ਦੀ ਕਿੱਥੇ ਐਂਡ ਵਿੱਚ ਆਈਏ।
ਬਿਲਕੁਲ ਹਾਂ ਸਮਝ ਲੋ ਸਪਟੰਬਰ ਈ ਆ ਗਿਆ, ਆ ਜੇਗਾ।
ਹਾਂਜੀ। ਸਤੰਬਰ ਈ ਮੰਨ ਲੋ, ਇਕ ਤਰੀਕੇ ਦਾ ਸਟਾਰਟਿੰਗ ਹੋਈ ਐ ਸਤੰਬਰ ਦੀ।
ਤਿੰਨ- ਚਾਰ ਸਾਲਾਂ ਦਾ ਤਾਂ ਬੜਾ ਓ ਜੇੜਾ ਓ ਪੈਂਦਾ ਐ ਨਾ। ਗ੍ਰੈਣ ਬੜਾ ਤਦੇ ਲੱਗਦਾ ਏ ਕੀ ਆਂਦੀ ਏ, ਕੇੜੀ ਓ ਆ ਜਾਂਦੀ ਏ।
ਹਰ ਵਾਰ ਦੋ ਦਿਨ ਦੀ ਰੱਖੜੀ ਹੁੰਦੀ ਏ ਐਸ ਕਰਕੇ ਕੀ ਵੀ ਪਤਾ ਨੀ ਕੇੜਾ ਕੁਛ ਹੁੰਦਾ ਐ, ਯਾਦ ਨੀ ਆਂਦਾ ਪਿਆ ਮੈਨੂੰ ਪ੍ਰੋਪਰ ਨੇ ਨਾਮ।
ਹੈਂ।
ਬਸੰਤ ਪੰਚਮੀ ਤੇ ਨੀ ਕੈ ਰੇ ਓ।
ਨਈ ਨਈ ਰੱਖੜੀ ਦੇ ਉੱਤੇ ਕੈਂਦੇ ਨੇ ਨਾ ਅੱਜ ਨੀਂ ਬੰਧਨੀ, ਓ ਪੈ ਗਿਆ ਰੇ ਗ੍ਰੈਣ ਪੈ ਜੇਗਾ ਅੱ ਟੈਮ ਨੀ ਬਦਨੀ ਉਸ ਟੈਮ ਬਦਨੀ ਬੜਾ
ਕੋਈ ਗ੍ਰੈਣ ਪੈ ਜਾਂਦਾ ਨਾਂ ਕੈਦੇ ਨੇ ਓ ਛੁਬ ਬੱਦਰਾ- ਬੱਦਰਾ ਕੈਦੇ ਨੇ ਪੱਧਰਾ ਆ ਗੇਆ ਈ। ਪੱਧਰਾ ਤੇ ਨੀਂ ਬੰਦਨੀ ਹੁੰਦੀ ਸੁਨੇਆ ਤੁਸੀਂ ਨਈ ਸੁਨੇਆ।
ਮੈਂ ਨੈ ਸੁਨੇਆ ਕਦੀ।
ਹਾਂ ਐ ਚਾਰ ਸਾਲਾਂ ਤੋਂ ਆਈ ਐਈ ਚੱਕਰ ਪੈਂਦਾ ਪੇਆ ਕੀ ਪੱਦਰਾ ਕਾਲ ਪੈ ਜਾਂਦਾ ਨਾਂ ਤਾਂ ਨੀ ਬੰਦਨੀ ਹੁੰਦੀ ਰਖ ਰੱਖੜੀ ਬੰਦੀ ਨੀ ਦੀ ਹੁੰਦੀ ਓਸ ਟਾਈਮ।
ਤਿਨ, ਚਾਰ, ਪੰਜ ਸਾਲਾਂ ਤੋਂ ਬੜੀ ਦਿੱਕਤ ਹੁੰਦੀ ਪਈ ਏ ਹਰ ਵਾਰੀ ਏ ਹੁੰਦਾ ਕਿ ਪੱਦਰਾ ਕਾਲ ਪੈ ਜਾਏਗਾ ਤੋ ਓ ਤੋਂ ਪੈਲੇ ਬੱਦ ਲੋ ਜੀ ਰੱਖੜੀ। ਤੇ ਓਦਰੋਂ ਦੀ ਭਰਾ ਭੱਜਦੇ ਨੇ ਐਦਰੋਂ ਦੀ ਭੈਣਾਂ ਭੱਜਦੀਆਂ ਨੇਂ। ਓਈ ਏ ਕੀ ਟਾਈਮ ਅੱਧੇ ਪੌਨੇ ਘੰਟੇ ਦਾ ਟਾਈਮ ਹੁੰਦੈ ਤੇਹਾਰ ਓ ਤੇਹਾਰ ਰੈ ਈ ਨੀ ਗੇਆ ਹੁਨ।
ਬਿਲਕੁਲ ਦੇਖੋ ਨਾਂ ਣਾਨਣਾ ਨੇ ਵੀ ਆਂਣਾ ਹੁੰਦਾ ਐ ਤੇ ਅਸੀਂ ਵੀ ਜਾਨਾ ਹੁੰਦਾ ਐ ਇੱਕੋ ਦਿਨ ਹੁੰਦਾ ਆ, ਸੱਸਾਂ ਕੈਦੀਆਂ ਪੈਂਲੇ ਧੀਆਂ ਆ ਲੈਣ ਕੇਆ ਸੀ ਪੈਂਲੇ ਸੁੱਚੇ ਮੂੰ ਰੱਖੜੀ ਬੰਨ ਦੀਏ।
ਹਾਂ ਬੜਾ ਈ ਤੇਹਾਰ ਵੀ ਤੇਹਾਰ ਨੀ ਰੈ ਗਏ ਨੇ ਹੁਨ ਪੈਲੇ ਤਾਂ ਬੜਾ ਕਰੇਜ਼ ਹੁੰਦਾ ਸੀ ਬੰਦੇਆਂ ਨੂੰ ਤੇਹਾਰ ਦਾ ਕੀ ਬਈ ਇਕ ਦਿਨ ਪੈਲੇ ਚਲੇ ਜਾਓ ਮਾਂ-ਪੇਓ ਦੇ ਘਰ ਫੇਰ ਥੇ ਰੈ ਕੇ ਵੀ ਔਨਾ ਨਾ
ਬਿਲਕੁਲ ਦੇਖੋ ਪੈਲੇ ਰੱਖੜੀ ਵੀ ਨਾਂ ਸੁੱਚੇ ਮੂੰ ਬੰਨਦੇ ਸੀਗੇ ਭੈਣਾਂ
ਨਈ ਮੈਂ ਤੇ ਹੁਨੇ ਵੀ ਸੁੱਚੇ ਮੂੰ ਹੁਨੀ ਆਂ।
ਨਈ ਮੈਂ ਤਾਂ ਹੁਣ ਹੁਣੇ ਵੇਆ ਹੋ ਗੇ ਨੇ ਦੂਰ ਪੈ ਗੇਐ। ਜਦ ਤੱਕ ਅਸੀਂ ਸੁੱਚੇ ਮੂੰ ਨੀ ਬੰਨਦੇ, ਹਾਂਜੀ
ਤੁਸੀਂ ਤਾਂ ਬੌ ਰੱਖੜੀ
ਕੀ ਪੈਨ ਨੂੰ ਕੈ ਦਿੰਦੀ ਆ ਤੇ ਪੈਨ ਕਰ ਦਿੰਦੀ ਏ ਬੰਨ ਦਿੰਦੀ ਏ ਓਨੂੰ ਪੇਮੈਂਟ ਵਗੈਰਾ ਕਰ ਦਿੰਦੀ ਹੈ ਨਾ।
ਅੱਛਾ-ਅੱਛਾ, ਹਾਂ ਵੇ ਦੂਰ ਵਾਲਾ ਬੰਦਾ ਤਾਂ ਐਸ ਤਰਾਂ ਈ ਕਰਦਾ ਫੇਰ ਕੀ ਕਰੇਗਾ ਹੋਰ।
ਹਾਂਜੀ-ਹਾਂਜੀ।
ਤੇ ਅਸੀਂ ਈ ਐਂ ਕਰਦੇ ਆਂ ਕੀ ਰੱਖੜੀ ਤੇ ਸਾਡਾ ਭਰਾ ਜਾਂਦਾ ਤੇ ਟਿੱਕੇ ਤੇ ਅਸੀਂ ਚਲੇ ਜਾਂਨੇ ਆ। ਫੇਰ ਈ ਭੈਣ ਚ ਘਰ ਆ ਜਾਂਦਾ ਓ ਸਾਡੇ ਸਾਰੀਆਂ ਓਥੇ ਈ ਪਹੁੰਚ ਜਾਂਦੀਆਂ ਨੇ। ਤਿਨ ਭੈਣਾਂ ਆ ਗਈ ਸੀ ਤਿੰਨੋ ਇੱਕੋ ਜਗਾ ਕੱਠੇਆ ਰੈਦੀਆ ਚਾਰੋਂ।
ਐਂ ਰੱਖੜੀ ਲਿਆਂਦੀ ਆ ਲੇਆ ਕੇ ਆਪਨੀ ਬੂਈ ਨੂੰ ਬੰਨ ਦਿੰਦੀ ਆ ਸੁੱਚੇ ਮੂੰ ਸਵੇਰੇ ਉਠਦੇ ਨਾਲ ਈ ਨਾ ਧੋ ਕੇ। ਤੇ ਓਦਾਂ ਮੈਂ ਭੈਣ ਨੂੰ ਕੈ ਦਿੰਦੀ ਆ ਹਾਂ ਤੂੰ ਤੇ ਜਾਏਗੀ ਲੈ ਕੇ, ਜੇ ਮੰਮੀ ਨੂੰ ਕੈ ਦਿੰਦੀ ਆ ਤੇ ਮੰਮੀ ਲਿਆਂਦੀ ਐ।
ਅੱਛਾ-ਅੱਛਾ ਹਾਂ ਐ ਵੀ ਠੀਕ ਏ।
ਹਾਂ ਪਿਛਲੇ, ਦੋ ਸਾਲ ਪੈਲੇ ਮੇਰਾ ਭਰਾ, ਮੇਰਕਾ ਚ ਹੈਗਾ ਸੀ ਤਾਂ ਅਸੀਂ ਫੇਰ ਕ੍ਰਿਸ਼ਨ ਭਗਵਾਨ ਨੂੰ ਬੰਨ ਦਿੱਤੀ ਸੀ ਰੱਖੜੀ ਵੈਸੇ ਮੈਂ ਪੈਲੇ ਕ੍ਰਿਸ਼ਨ ਭਗਵਾਨ ਨੂੰ ਤਾਂ ਗੁਰੂ ਜੀ ਨੂੰ ਬਣਨਦੀਆਂ ਤੇ ਬਸ। ਫਿਰ ਭਰਾ ਨੂੰ ਬੰਨਦੀ ਆ, ਪੈਲੇ ਓਨਾਂ ਦੀ ਰੱਖੜੀ ਕੱਢਣੀ ਆ ਮੈ ਹਾਂ।
ਹੋਰ ਸੁਣਾਓ, ਆਏਆ ਈ ਪੇਆ ਰੱਖੜੀ ਦਾ ਤੇਹਾਰ ਵੀ ਦੇਖੋ ਕਿੱਦਾਂ ਬੀਤੇਗਾ ਮੀਨਾ ਪਤਾ ਵੀ ਨੀ ਚੱਲਣਾ। ਫਿਰ ਤਿਉਹਾਰ ਹੀ ਸ਼ੁਰੂ
ਨਵਾਉਂਦੇ ਵੀ ਨੇ, ਮਤਲਬ ਕਿ ਮੈਂ ਦੇਖਦੀ ਇ ਚ ਉਹ ਨੂੰ ਨਵਾਉਂਦੇ ਨੇ, ਸੇਮ ਉਨਾਂ ਬੱਚ ਬੱਚਿਆ ਵਾਕਣ ਕੱਪੜੇ ਪੁਆਣੇ ਖਆਉਣਾ।
ਦੇਖੋ ਜੀ ਉਸ ਤਰ੍ਹਾਂ ਨੀ ਕਰੇਗਾ, ਉਹ ਭਗਵਾਨ ਹੈ, ਉਹ ਭਗਵਾਨ ਨੂੰ ਤੁਸੀਂ ਨੁਵਾ ਸਕਦੇ ਹੋ, ਖਵਾ ਸਕਦੇ ਹੋ, ਪਿਆ ਸਕਦੇ ਹੋ, ਸਾਡੀ ਔਕਾਤ ਹੈ, ਇਨੀ ਕਿ ਅਸੀਂ ਭਗਵਾਨ ਨੂੰ ਨੁਵਾਈਏ। ਖਵਾਈਏ -ਪਵਾਈਏ।
ਹਮ ਮੈਂ ਐਕਚੁਲੀ ਮੈਂ ਹੁਣ ਪੇਕੇ ਆ ਰਹੀ ਸੀ ਨਾ ਪੇਕੇ ਤੋਂ
ਬਹੁਤ ਤੇਜ਼ੀ ਨਾਲ ਚੱਲਣ ਰਿਹਾ ਐ, ਚੱਲਣ ਲੇਕਿਨ ਨਹੀਂ ਠੀਕ ਨਹੀਂ ਹੈਗਾ। ਉੱਥੇ ਹੀ ਤੁਸੀਂ ਜੂਠੇ -ਮੂਠੇ ਹੱਥ ਰਗੜ ਕਰ ਕਰਦੇ ਪਏਓ, ਉੱਥੇ ਉਹਨਾਂ ਨੂੰ ਬਿਠਾਉਂਦੇ ਪਏ ਹੋ। ਠੀਕ ਏ, ਭਗਵਾਨ ਨੂੰ ਭਗਵਾਨ ਦੀ ਥਾਂ ਤੇ ਰੱਖੋ।
ਸਾਰੀਆਂ ਗੱਲਾਂ ਠੀਕ ਆ, ਜਿਹੜਾ ਤੁਸੀਂ ਤੁਹਾਡਾ ਭਾਵ ਦੇਖਦੇ ਭਗਵਾਨ, ਲੇਕਿਨ ਇਸ ਤਰ੍ਹਾਂ ਥੋੜੀ ਐ। ਤੁਸੀਂ ਕਿੱਥੇ ਵੀ ਲੈ ਕੇ ਚੱਲਦੇ ਪਏ ਹੋ ਉਹਨਾਂ ਨੂੰ, ਉਹਨਾਂ ਦੀ ਜਗ੍ਹਾ ਆਉਂਦੀ ਨਾ ਉਹਨਾਂ ਨੂੰ ਉੱਥੇ- ਉੱਥੇ ਹੀ ਬਿਠਾ ਕੇ
ਤੁਹਾਨੂੰ ਪਤਾ ਉਹ ਮੈਂ ਅਸੀਂ ਹੁਣ ਜਦੋਂ ਮੈਂ ਪੇਕਿਓ ਆ ਰਹੀ ਸੀ ਨਾ ਤੇ, ਨਹੀਂ ਆ ਗਿਆ, ਮੈ ਪੇਕਿਓਂ ਆ ਰਹੀ ਸੀ ਤੇ ਨਾ ਇੱਕ ਲੇਡੀ ਸੀਗੀ ਉਹ ਵ੍ਰਿੰਦਾਵਨ ਜਾ ਰਹੀ ਸੀਗੀ।
ਇਹ ਨਾ ਵ੍ਰਿੰਦਾਵਨ ਨਾ ਕ੍ਰਿਸ਼ਨ ਭਗਵਾਨ ਲੈ ਕੇ ਜਾ ਰਹੇ ਸੀਗੇ ਆਪਣੇ ਹੱਥ ਵਿੱਚ।
ਹਾਂ ਉਹਨਾਂ ਨੇ ਟੋਕਰੀ ਚ ਰੱਖੇ ਹੋਣਗੇ ਉਹ।
ਹਾਂਜੀ।
ਨਹੀਂ -ਨਹੀਂ ਭਗਵਾਨ ਦਾ ਦੇਖੋ ਥਾਨ ਆ। ਆ ਉਹਨਾਂ ਨੂੰ ਇੱਕ ਸਥਾਨ ਦਓ ਆਪਣੇ ਘਰ ਦੇ ਵਿੱਚ, ਤੇ ਉੱਥੇ ਹੀ ਉਹਨਾਂ ਦੀ ਪੂਜਾ ਅਰਚਨਾ ਜੋ ਵੀ ਤੁਸੀਂ ਕਰਨਾ ਉਹਨਾ ਦਾ। ਜੋ ਵੀ ਦੇ ਨਾ ਉੱਥੇ ਹੀ ਦਿਓ ਉਹ ਉਹਨਾਂ ਨੂੰ। ਚੁੱਕ -ਚੁੱਕ ਕੇ ਲੋਕੀ ਚੱਲਦੇ ਰਹਿੰਦੇ ਨੇ, ਉੱਥੇ ਹੀ ਖਾ ਰਹੇ ਹੁੰਦੇ ਨੇ, ਉੱਥੇ ਹੀ ਉਹਨਾਂ ਨੂੰ ਬਿਠਾ ਦਿੰਦੇ ਨੇ, ਇੰਨੀ ਗ਼ਲਤ ਗਲਤ ਗੱਲ ਹੈਗੀ ਐ, ਠੀਕ ਮੇਰੇ ਹਿਸਾਬ ਦੇ ਨਾਲ ਮੈਨੂੰ ਨੀ ਠੀਕ ਲਗਦੀ ਇਹ ਗੱਲ।
ਹਾਂਜੀ, ਏਦਾਂ ਕਰਨਾ ਵੀ ਨੀ ਚਾਹੀਦਾ।
ਹਾਂ।
ਦੇਖੋ ਭਗਵਾਨ ਚ ਆਪਾਂ ਸਾਰਾ ਘੁੰਮ ਸਕਦੇ ਨੇ।
ਹਮ।
ਜ਼ਰੂਰੀ ਥੋੜੀ ਐ, ਉਹਨੂੰ ਚੁੱਕ- ਚੁੱਕ ਕੇ ਘੁਮਾਇਆ ਜਾਏ।
ਹਾਂਜੀ।
ਇੱਧਰ ਮੀਂਹ ਆ ਗਿਆ?
ਨਹੀਂ ਮੀਂਹ ਤਾਂ ਨੀ ਆਇਆ, ਪਰ ਮੌਸਮ ਬਹੁਤ ਇਸ ਤਰ੍ਹਾਂ ਲੱਗਦਾ ਆਏਗਾ।
ਸਾਡੇ ਇਧਰ ਆ ਗਿਆ ਮੀਂਹ।
ਤੁਸੀਂ ਕੱਪੜੇ -ਕੁਪੜੇ ਲਾਂਦੇ ਪਏ ਹੋਉਗੇ ਤੁਸੀਂ?
ਹਾਂਜੀ ਬਾਹਰ ਪਏ ਦੇ ਸੀਗੇ ਸੁਕਰ ਰਾਤ ਨੀ ਮੈ ਬਾਹਰ ਉਹ ਮੈਂ ਕਿਹਾ ਇੱਕ ਵਾਰੀ ਚੈੱਕ ਕਰਾ ਮੀਂਹ ਤਾਂ ਨੀ ਆਇਆ।
ਹਾਂ, ਇਸ ਟਾਈਮ ਦੇਖੋ ਕੱਪੜੇ ਵੀ ਸੁਖਾਣੇ ਔਖੇ ਹੋ ਜਾਣਗੇ।
ਹਾਂਜੀ।
ਕਬਰਡ ਜਿੰਨਾਂ ਦੇ ਹੈਗੇ ਨੇ ਘਰ, ਉਹ ਤਾਂ ਆਰਾਮ ਦੇ ਨਾਲ ਸੁਖਾ ਲੈਂਦੇ ਨੇ। ਤੁਹਾਡੇ ਨਾਲ ਗੱਲ ਕਰਦੇ -ਕਰਦੇ ਇੱਥੇ ਵੀ ਆ ਗਏ।
ਮੈਂ ਬਾਹਰ ਹੀ ਬੈਠੀ ਹੋਈ ਸੀ, ਛਿੱਟਾਂ ਆਈਆਂ ਨੇ ਮੇਰੇ ਦੋ ਚਾਰ ਬੂੰਦਾਂ।
ਹੈਗੀ ਐ।
ਤੁਹਾਡੇ ਤੇਜ਼ ਆ ਗਿਆ?
ਕੱਪੜੇ ਸਾਰੇ ਡਰਾਇਰ ਕੀਤੇ ਵਏ ਸੀ ਨਾ। ਮੈਂ ਕਿਹਾ ਫਿਰ ਸੁੱਕੇ ਗਿੱਲੇ ਇੱਕੋ ਜੇ ਹੋ ਜਾਣੇ ਨੇ ਇਸ ਤੋਂ ਵਧੀਆ ਚੁੱਕ ਲੋ।
ਹਾਂ ਹਾਂ ਚੁੱਕ ਲਓ ਬਲਕਿ ਅੰਦਰ ਹਵਾ ਜੀ ਚ ਰੱਖਦੇ ਨਾ ਤਾਂ ਉੱਥੇ ਹਵਾ ਵਿਚ ਇਹ ਬਿਲਕੁਲ ਜਿਹੜਾ ਡਰਾਇਰ ਹੁੰਦੀ ਐ ਨਾ ਮਸ਼ੀਨ ਮੇਰੀ ਤਾਂ ਸੈਮੀ ਸੈਮੀ ਆਟੋਮੈਟਿਕ ਹੈਗੀ ਐ ਤੁਹਾਡੀ ਫੁੱਲੀ ਹੈਗੀ?
ਨਹੀ ਮੇਰੀ ਵੀ ਸੇਮੀ ਐ।
ਮੈਨੂੰ ਸੇਮੀ ਈ ਚੰਗੀ ਲੱਗਦੀ ਐ ਫੁੱਲੀ ਆਟੋਮੈਟਿਕ ਨੀ ਚੰਗੀ ਲੱਗਦੀ।
ਉਹ ਮਤਲਬ ਦਿੰਦੀ ਆ।
ਹੈਮ?
ਇੱਕ ਮੈਂ ਤਾਂ ਕੱਪੜੇ ਵਿੱਚ ਈ ਹੰਗਾਲ ਲੈਂਨੀ ਆ। ਓਧਰੋਂ ਕੱਢ ਕੇ ਉੱਧਰ ਪਾਏ ਤੇ ਨਾਲ ਈ ਟੂਟੀ ਦੇ ਪੈਪ ਲਾ ਕੇ ਲਾ ਦਿੱਤਾ।
ਹਾਂ ਕਈ ਲੋਕੀ ਬੜੇ ਅਡੰਬਰ ਕਰਦੇ ਨੇ ਇਹਦੇ ਵਿੱਚ, ਬਾਲਟੀਆਂ ਰੱਖਦੇ ਨੇ ਬਾਲਟੀਆਂ ਚ ਹੰਗਾਲਨ ਗੇ ਪਹਿਲੈ।
ਬੜਾ ਕਰਦੀ ਐ। ਉਹ ਆਈ ਦੀ ਸੀ ਨਾ ਉਹਨੇ ਮੈਂ ਨਹੀਂ ਹੰਗਾਲਨੇ, ਮੈਨੂੰ ਨੀ ਪਸੰਦ ਆਂਦੇ।
ਹਾਂ। ਚੰਗੇ ਲੱਗਦੇ ਯਾਰ ਬੜੇ ਇਨੇ ਇਨਾ ਜਿਹੜਾ ਜੇ ਕੰਮ ਨੂੰ ਏਨਾ ਵੱਡਾ ਕਰ ਲੈਂਦੇ ਨੇ ਤੇ ਪਹਿਲੇ ਕੱਪੜੇ ਨੀ ਸੁੱਕਦੇ ਪਏ, ਪੰਜੀ ਵਾਰੀ ਹੰਗਾਲਨ ਗੇ ਫਿਰ ਉਹਦੇ ਵਿਚ ਮੈਨੂੰ ਵੀ ਮੈਂ ਵੀ ਇਹੀ ਕਰਦੀ ਆ ਸਿੱਧੇ ਉਹਦੇ ਚ ਪਾਏ, ਡਰਾਇਰ ਕਰ ਦਿੱਤਾ ਹੋ ਜਾਂਦੇ ਨੇ ਅੱਛੇ ਤਰ੍ਹਾਂ ਸਾਬੁਨ ਨਿ ਜਾਂਦਾ ਐ।
ਕਹਿੰਦੇ ਏਦਾਂ ਪਾਣੀ ਵਾਧੂ ਲੱਗਦਾ, ਮੈ ਕਿਹਾ ਕੋਈ ਵਾਧੂ ਪਾਣੀ ਸਗੋਂ ਏਦਾਂ ਪਾਣੀ ਘੱਟ ਲੱਗਦਾ ਆ। ਸਗੋਂ ਏਦਾਂ ਪਾਣੀ ਇੱਕ ਬਾਲਟੀ ਲੱਗਦਾ ਡਰਾਇਰ ਦੇ ਵਿੱਚ ਪਾਣੀ।
ਫਿਰ ਤੁਸੀਂ ਸ ਤੁਸੀਂ ਉਹ ਜਿਹੜਾ ਸਰਫ ਸੋਚ ਸਮਝ ਕੇ ਪਾਓ ਨਾ, ਕਿ ਕਿੰਨਾ ਪਾਣਾ ਉਹਦੇ ਨਾਲ ਉਹਦੇ ਥਾਪੀ ਨਾਲ ਕੱਪੜੇ ਧੋਓ
ਸਮਝਾਵੇ ਕੋਣ ਕਹਿੰਦੀ ਏਦਾਂ ਪਾਣੀ ਲੱਗਦਾ ਨੀ ਐ, ਸਰਫ ਵਿੱਚ ਰਹਿ ਜਾਂਦਾ ਇਆ, ਏਦਾਂ ਪਾਣੀ ਬੜਾ ਲੱਗਦਾ ਇਆ। ਮੈਂ ਕਿਹਾ ਏਦਾਂ ਪਾਣੀ ਸਗੋਂ ਥੋੜਾ ਲੱਗਦਾ ਇੱਕ ਬਾਲਟੀ ਪਾਣੀ ਨਹੀਂ ਲੱਗਦਾ ਏਦਾਂ। ਆਪਣਾ ਬਾਲਟੀਆਂ ਭਰੋਗੇ ਤੇ ਫੇਰ ਹੰਗਾਲੋਗੇ ਤੇ ਫਿਰ ਲਗੇਾ ਗਾ ਵਾਧੂ ਪਾਣੀ। ਤੁਸੀਂ ਇਹਦੇ ਵਿੱਚ ਹੀ ਪਾਓ ਮਸ਼ੀਨ ਚ ਪਾ ਕੇ ਡਰਾਇਰ ਨਾ ਕੇ ਪੈਪ ਲਾ ਦੋ ਤੇ ਕਿਵੇਂ ਪਾਣੀ ਵਾਧੂ ਲੱਗਦਾ ਸਹੀ ਲੱਗਦਾ ਪਾਣੀ ਸਗੋਂ।
ਹੂੰ, ਹੂੰ ਐ ਤੇ ਹੈ।
ਹਾਂਜੀ, ਤੂੰ ਸਾਡੇ ਇਧਰ ਬਿਲਕੁਲ ਨਾਲ ਸਾਡੇ ਗੁਆਂਢੀਆਂ ਦੁਕਾਨ ਖੋਲੀ ਐ ਨਾਨ ਦੀ। ਬਿਲਕੁਲ ਨਾਲ ਬਿਲਕੁਲ ਨਾਲ ਜਸਟ ਦੀਵਾਰ ਦੇ ਨਾਲ ਦੀਵਾਰ ਹੈਗੀ ਐ।
ਅੱਛਾ-ਅੱਛਾ।
ਹਾਂਜੀ, ਪੰਜਾਹ ਰੁਪਏ ਦਾ ਇਕ ਨਾਨ ਦਿੰਦਾ ਆ।
ਕਿਸ ਚੀਜ਼ ਦੀ ਦੁਕਾਨ ਏ।
ਹਾਂਜੀ ਨਾਲ
ਅੱਛਾ, ਅੱਛਾ।
ਬਾਹਰ ਨੀ ਹੁੰਦੇ ਖਾਣ ਵਾਲੇ ਆਲੂ ਆਲੇ।
ਹੂੰ, ਹੂੰ, ਹੂੰ, ਖਾਲੀ ਆਲੂ ਦੇ ਨਾਨ ਗਏ ਸੀ।
ਆਲੂ ਪੰਜਾਹ ਰੁਪਏ ਦੇ ਇਕ ਨਾਲ।
ਹੂੰ ਇੰਨਾ ਹੀ ਰੇਟ ਹੈਗਾ, ਪੰਜਾਹ ਰੁਪਏ ਦਾ ਇਕ ਨਾਨ।
ਹਾਂਜੀ ਪਰ ਖਾਣ ਚ ਬੜਾ ਸੁਵਾਦ ਆਇਆ। ਸਵੇਰੇ ਛੇ ਵਜੇ ਹੀ ਛੋਲੇ-ਛੂਲੇ ਧਰ ਲੈਂਦਾ‌ ਏਧਰ ਹੀ ਆ ਕੇ ਦੁਕਾਨ ਤੇ। ਬਸ ਸਾਨੂੰ ਸੁੱਖ ਹੋ ਗਿਐ। ਮੈਂ ਤੇ ਕੈਹ ਰੀ ਆਂ ਮੈਂ ਕੈ ਸ ਸਾਨੂੰ ਜਿਵੇ ਕਿ ਕੋਈ ਆ ਰਿਆ ਸੀ। ਹਾਂਜੀ, ਠੀਕ ਐ ਠੀਕ ਐ, ਓਕੇ ਜੀ ਸਾਸਰੀਕਾਲ।